ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਾਲ ਜੀ ਕੀ ਹਾਲ ਹੈ
ਕਿ ਬਸ ਠੀਕ ਹੈ ਤੁਸੀਸੀਂ ਸੁਣਾਓ ਕੀ ਕਰ ਰਹੇ ਸੀ
ਬਸ ਜੀ ਘਰ ਦੇ ਕੰਮ ਪਰਿਵਾਰਾਂ ਨਾਲ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਹੈ
ਸਭ ਵਧੀਆ ਜੀ ਸਭ ਵਧੀਆ ਮੇਰੇ ਪ ਸਵੇਰ ਲਈ ਕੰਮ ਕਰ ਸੀ ਸਵੇਰੇ ਸਵੇਰੇ ਕੰਮ ਖਤਮ ਹੋ ਨਹੀਂ ੋੜ ਆਨਲਾਈਨ ਸ਼ੋਪਿੰਗ ਵਿੱਚ ਕਰਲਾ ਵੀ ਹੋਕੇ ਹ ਉਹੀ ਵਿਹਲੀ ਬੈਠੀ ਸੀ ਮੈਂ ਕਿਹਾ ਚੱਲ ਕਾਫ਼ੀ ਦਿਨ ਹੋ ਗਏ ਬ ਾਰ ਯਾਦ ਨੀ ਹੋ ਰਿਹਾ ਤੇ ਮੈਂ ਕਿਹਾ ਚਲੋ ਘਰ ਤੋਂ ਈ ਅੱਜ ਥੋੜਾ ਬਹੁਤ ਚੀਜਾਂ ਖਰੀਦੀਆ ਸਿਗੀਆ ਉਹ ਸੜਆਂ ਕੋਈ ਜਾਂਦਾ ਨਾ ਬਾਹਰ ਜਾਂਣ ਦਾ ਮੈਂ ਕਿਹਾ ਚਲੋ ਔਨਲਾਈਨ ਹੀ ਕਰਕੇ ਦੇਖ
ਨਹੀਂ ਨਹੀਂ ਬਹੁਤ ਵਧੀਆ ਔਨਲਾਈਨ ਮੈਂ ਤਾਂ ਆਪ ਔਨਲਾਈਨ ਹੀ ਕਰਦੀ ਹਾਂ ਨਾ ਨਾ ਜਾਣ ਦਾ ਝੰਜਟ ਨਾ ਤਿਆਰ ਹੋਣ ਦਾ ਝੰਜਟ ਨਾ ਟਾਈਮ ਦਾ ਝੰਜਟ ਜਦੋਂ ਫ੍ਰੀ ਬੈਠੋ ਆਪਣੇ ਘਰ ਆਪਣਾ ਪਸੰਦ ਕਰੋ ਅਗਰ ਨਹੀਂ ਪਸੰਦ ਆ ਰਿਹਾ ਤੇ ਟਨ ਕਰ ਤੋਂ
ਹਾਂਜੀ ਨਹੀਂ ਵੈਸੇ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਔਫ ਲਾਈਨ ਜ਼ਿਆਦਾ ਬੈਸਟ ਰਹਿੰਦਾ ਹੈ ਕਿਉਂਕਿ ਤੁ ਜਿਵੇਂ ਹੁਣ ਮੈਂ ਚ ਰ ਹੋ ਕਿ ਇਹਦਾ ਪ੍ਰੋਬਲਮ ਆ ਹੀ ਜਾਂਦੀ ਹੈ ਨਾ ਨਾ ਕਰਦੇ ਵੀ ਕੋਈ ਕਦੇ ਖ਼ਰਾਬ ਆ ਜਾਂਦਾ ਕਦੇ ਕੁਛ ਹੁੰਦਾ ਤੇ ਬੜਾ ਝੰਜਾਕ ਹੈ ਉਹਦਾ ਚੇਂਜ ਕਰਨ ਦਾ ਸਭ ਕੁਛ
ਨਹੀਂ ਮਤਲਬ ਇਹ ਹੈ ਕਿ ਅਗਰ ਟਾਈਮ ਹੈਗਾ ਹੈ ਫਿਰ ਤਾਂ ਦੇਖੋ ਮੈਂ ਵੀ ਪ੍ਰੈਫਰ ਕਰਦੀ ਹਾਂ ਕਿ ਮੈਂ ਮੈਂਆਫ਼ ਲਾਈਨ ਹੀ ਕਰਾਂ ਕਿ ਬਾਜ਼ਾਰ ਚ ਆਵਾਂ ਮਾਰਕੀਟ ਚ ਦੇਖ ਕੇ ਲੈ ਕੇ ਆਓ ਸਭ ਕੁਛ ਕਰੋ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਘਰ ਦੇ ਕੰਮ ਚ ਜਾਂ ਕੁਛ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਕਿ ਨਹੀਂ ਨਿਕਲਿਆ ਜਾਂਦਾ ਫਿਰ ਬੰਦਾ ਕਹਿੰਦਾ ਐਮਰਜੈਂਸੀ ਚੀਜ਼ ਚਾਹੀਦੀ ਹੈ ਮੰਗਵਾ ਕੇ ਦੇਖ ਲਓ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਵੀ ਤੁਸੀਂ
ਹਮ
ਮੈਂ ਤਾਂ ਖੁਦ ਪ੍ਰੈਫਰ ਕਰਦੀ ਹਾਂ ਵੈਸੇ ਫਲਾਈਨ ਦਾ ਪਰ ਜੀ ਹੁਣ ਟਾਈਮ ਨ ਮਿਲ ਪਾ ਰਿਹਾ ਸੀ ਇੰਨੇ ਦਿਨਾਂ ਤੋਂ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਹਾਰ ਕੇ ਚਲੋ ਓਨਲਾਈਨ ਹੀ ਮੰਗ ਲੋੋ ਬਈ ਜਾਆ ਤਾਂ ਜਾ ਹੀ ਰਹਿ ਗਰਮੀ ਇੰਨੀ ਬੱਚਿਆਂ ਨਾਲ ਜਾਣਾ ਵੀ ਇੰਨਾ ਹ ਜਾਂਦਾ ਹੈ
ਬਿਲਕੁਲ ਬਿਲਕੁਲ
ਚੀਜ਼ਾਂ ਹੋਰ ਲੈ ਕੇ ਆਉਣੀਆਂ ਪੈਂਦੀਆਂ ਬ
ਬਿਲਕੁਲ ਬਿਲਕੁਲ ਬੱਚੇ ਆਪਣੀ ਸ਼ੋਪਿੰਗ ਪਹਿਲਾਂ ਕਰ ਲੈਂਦੇ ਹੈ ਕਈ ਵਾਰੀ ਬਜਟ ਨਹੀਂ ਹੁੰਦਾ ਕਿ ਬੰਦੇ ਨੇ ਚਾਰਜ ਚੀਜ਼ਾਂ ਲੈਣ ਇੱਕ ਚੀਜ਼ ਲੈਣੀ ਜਾਣਾ ਪਰ ਬੱਚਿਆਂ ਕਰਕੇ ਬਜਟ ਹੀ ਵਧ ਜਾਂ ਆਦਾ
ਉਹ ਤਾਂ ਸਹੀ ਹੋਰ ਕ ਪਸੇ ਤੁਸੀ ਕਿ ਕੁਛ ਲੈਂਦੇ ਹੋ ਔਨਲਾਈਨ
ਮੈਂ ਮੈਂ ਸਚੀ ਦੱਸਾਂ ਮੈਂ ਜਿਆਦਾ ਸੂਟ ਜਿਸ ਤ ਘਰ ਪਾਉਣ ਵਾਲੇ ਜ ਤ ਸੂਟ ਹੁੰਦੇ ਆ ਨਾ ਇਥੋਂ ਜ ਘਰ ਪਾਉਣ ਵਾਲੇ ਮਤਲਬਥ ਤੋਂ ਘੱਟ ਸੂਟ ਲੈਣਾ ਹਜ਼ਾਰ ਤੋਂ ਘੱਟ ਫ ਮੈਨੂੰ ਹੁੰਦਾ ਨ ਰੈਡੀਮੇਡ ਮੰਗ ਲੋ ਪਾਓ ਅਗਰ ਉੱਪਰ ਲੈਣਾ ਸੂਟ ਬਾਹਰ ਅੰਦਰ ਵਾਸਤੇ ਫਿਰ ਮੈਂ ਬਾਹਰ ਹੀ ਜਾਂਦੀ ਹਾਂ ਕਿਉਂਕਿ ਇੰਨਾ ਸਸਤਾ ਸੂਟ ਲੋਓ ਹਜ਼ਾਰ ਰੁਪਏ ਦਾ ਪੰਜ ਸੱਤ ਸੌ ਰੁਪਏ ਸਵਾਈ ਲੱਗ ਜਾਂਦੀ ਹੈ ਉਹ ਦੋ ਹਜ਼ਾਰ ਚ ਸੂਟ ਪੈ ਜਾਂਦਾ ਘਰ ਪਾਉਣ ਵਾਲਾ ਫੇਿਰ ਮੈਂ ਔਨਲਾਈਨ ਹੀ ਮੈਂ ਔਨਲਾਈਨ ਹੀ ਮੰਗਵਾ ਲੈਂਦੀ ਹਾਂ ਉਹਨਾਂ ਨੂੰ ਮਤਲਬ ਹਜ਼ ਮਤਲਬ ਹਜ਼ਾਰ ਬਾਰਾਂ ਸੌ ਤੱਕ ਕਿ ਹਾਂ ਕਾਰ ਪਾਓ ਤੇ ਚਲੋ ਆਪਣਾ ਕੰਮ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਜੋ ਇੱਧਰ ਜਾਣੀ ਹੈ ਜਾਂ ਜਿਹੜੇ ਟੇਲਰ ਬੈਠੇ ਹੋਏ ਆ ਜਿਹਨਾਂ ਨੇ ਦੁਕਾਨਾਂ ਖੋਲੀਆਂ ਹੋਈਆ ਸੂਟ ਸੀਂਦੇ ਆ ਇਹ ਕਿਹੜਾ ਜਲਦੀ ਦਿੰਦੇ ਆ ਸੂਟ
ਜਲਦੀ ਵੀ ਨਹੀਂੀ ਦਿੰਦੇ ਫੇਿਰ ਇਹਨਾਂ ਨੇ ਆਪਣਾ ਪੂਰਾ ਮਾਰਜਨ ਰੱਖ ਕੇ ਇਨਾ ਦਿਿਲ ਸਰਕਾਰ ਤੇ ਹੈ ਇਹ ਨੀ ਆਪਾਂ ਸ ਬਦੋ ਤੁਸੀਂ ਸੱਤ ਸੌ ਦਾ ਵੀ ਕੱਪੜਾ ਲੈ ਕੇ ਆਏ ਉਹਦੀ ਸਿਲਾਈ ਵੀ ਤੁਹਾਨੂੰ ਡੇਟ ਦੋ ਹਜ਼ਾਰ ਪੈ ਜਾਂਦੀ ਹੈ
ਤਾਂ ਹੀ ਤਾਂ ਤੁਹਾਨੂੰ ਕਹਿ ਰਹੀ ਹੈਗੀ ਹੈ ਕਿ ਜੇ ਮੈਂ ਹਜ਼ਾਰ ਤੋਂ ਨੀ ਹਜ਼ਾਰ ਤੱਕ ਦਾ ਸੂਟ ਲੈਣਾ ਫਿਰ ਮੈਂ ਨਲਾਈਨ ਫੇਿਰ ਮੈਂ ਕਹਿੰਦੀ ਹਾਂ ਕਿ ਤਸ ਤਾਇਾ ਮੈਂ ਗਾਓ ਤੇ ਪਾਓਤ ਤੇ ਵਿਹਲੇ ਹੋਵੋ
ਬਿਲਕੁਲ ਮੈਂ ਵੀ ਮੈਂ ਵੀ ਪ੍ਰੈਫਰ ਰੈਡੀਮੇਡ ਠ ਕਰ ਰੇਡੀਮੇਡ ਕੀਠੀ ਵੀ ਸਰਚ ਕਰ ਜਿਵੇਂ ਤੇ ਸਿਲਾਈਆਂ ਦੇਲ ਤੇ ਤਾਂ ਬਹੁਤ ਜ਼ਿਆਦਾ ਟਾਈਮ ਦਾ ਫਿਰ ਅਕਸਰ ਇਵੇਂ ਲਗਵਾਉਂਦੇ ਨੇ ਸ਼ਾਨ ਸ ਚੀਜ਼ ਹੈ ਜ ਲਜਵਾ ਲਗਵਾ ਚੀਜ਼
ਹਮ ਓਹੀ ਨਾ ਫੋਨ ਕਰੋ ਇਸ ਦਿਨ ਆ ਜਾ ਨਾ ਉਓਦਣ ਜਾਓ ਤੇ ਕਹਿੰਦੇ ਜੀ ਸਾਡਾ ਤਿਆਰ ਨੀ ਹੋਇਆ ਕੋਈ ਨਾ ਕੋਈ ਬਹਾਨਾ ਤੁਹਾਡਾ ਪਲਾਜ਼ੋ ਉੱਥੇ ਪਿਆ ਹਜੇ ਉਹਨਾਂ ਦੇ ਘਰ ਕੋਈ ਪ੍ਰੋਬਲਮ ਆਈ ਗੀ ਹੈ ਬਸ ਇ ਕਰਦੇ ਰਹਿੰਦੇ ਹੈ ਤੇ ਤੁਹਾਨੂੰ ਪਤਾ ਪ ਜ ਨਾਨੀਆਂ ਚ ਤਾਂ ਖਬਰ ਹੈ ਨੀ ਕਿ ਸੂਟ ਲੇਟ ਹੋਜਣ
ਨਹੀਂ ਟਾਈਮ ਨ ਹੁੰਦਾ ਨਾ ਇੰਨੇ ਚੱਕਰ ਲਗਾਉਣਦਾ ਟਾਈਮ ਨਹੀਂ ਹੋਈ
ਟਾਈਮ ਵੀ ਨਹੀਂੀ ਹੁੰਦਾ ਤੇ ਕੁਛ ਬੰਦੇ ਨੇ ਸੋਚਿਆ ਹੁੰਦਾ ਨਾ ਕਿ ਮੈਂ ਕਿਸੇ ਜਗ੍ਹਾ ਤੇ ਪਾ ਕੇ ਜਾਣਾ ਤੇ ਉਹ ਫਿਰ ਮਨਾ ਕਰਦੇ ਹਾਂ ਬਿਲਕੁਲ ਬਿਲਕੁਲ
ਬਿਲਕੁਲ ਇਸ ਓਕੇਜਨ ਤੇ ਪਾਉਣਾ ਤੇ ਉਹ ਕਈ ਵਾਰ ਨਿਕਲ ਹੀ ਜਾਂਦਾ ਮੌਕਾ ਤੇ ਉਹ ਤਿਆਰ ਹੀ ਨਹੀਂ ਹੁੰਦਾ ਇਹ ਤਾਂ ਮੈਂ ਬਹੁਤ ਮੇਰੇ ਨਾਲ ਕਾਫ਼ੀ ਵਾਰ ਹੋ
ਹਮ ਫੇਿਰ ਉਹ ਦਿੱਲੀ ਨੀ ਕਰਦਾ ਫੇਿਰ ਬੰਦਾ ਕਹਿੰ ਉਸ ਫੰਕਸ਼ਨ ਤੇ ਪਾਉਣਾ ਸੀ ਉਸ ਓਕੇਜਨ ਤੇ ਪਾਉਣਾ ਸੀ ਉਹ ਤਾਂ ਲਾਂਗ ਗਿਆ ਉਹਦੇ ਵਾਸਤੇ ਕਰਵਾਇਆ ਸੀ ਹੁਣ ਕੀ ਫਾਇਦਾ ਇੰਨਾ ਲੇਟ ਆਇਆ ਉਹ ਫੇਿਰ ਨਾ ਮੂਡ ਹੀ ਅਪਸੈਟ ਹੋ ਜਾਂਦਾ ਮੇਰਾ ਤਾਂ ਹੋ ਜਾਂਦਾ ਤੁਹਾਡਾ ਮੈਨੂੰ ਪਤਾ ਨੀ
ਮੇਰਾ ਆਪਣਾ ਹੀ ਹਾਲ ਹੈ ਤਾਂ ਤਾਂ ਮੈਂ ਪ੍ਰੈਫਰ ਕਰਦੀ ਹਾਂ ੋੜੀ ਔਨਲਾਈਨ ਹੀ ਹੋ ਜਾਏ ਤਾਂ ਬੇਹਤਰ ਹੈ ਮੌਕ ਜੋ ਸਭ ਆਤਾ ਲੈ ਨਾ ਜ ਬ ਸੋਚਿਆ ਹੋਗਾ ਬਦਾ ਬਾ
ਹਾਂ ਘੱਟੋ ਘੱਟ ਉਹ ਟਾਈਮ ਤਾਂ ਨਿਕਲ ਜਾਏ ਨਾ
ਜੀ
ਹਾਂ ਵੈਸੇ ਠੀਕ ਹੈ ਫਾਇਦਾ ਵੀ ਹੈ ਨੁਕਸ ਨੁਕਸਾਨ ਵੀ ਹੈ ਕਈ ਵਾਰੀ ਚੀਜ਼ ਵਧੀਆ ਆ ਜਾੇ ਤਾਂ ਬਹੁਤ ਵਧੀਆ ਗੱਲ ਹੈ ਕਈ ਵਾਰੀ ਚੀਜ਼ ਨਹੀਂ ਵਧੀਆ ਆਉਂਦੀ ਫਿਰ ਇਹ ਹੁੰਦਾ ਹੈ ਕਿ ਵਾਪਿਸ ਭੇਜੋ ਪਰ ਇਹ ਹੈ ਕਿ ਅਗਰ ਆਪਾਂ ਇੱਥੇ ਵਾਪਿਸ ਕਰਨ ਜਾਂਦੇ ਹਨ ਨਾ ਕਿਸੇ ਦੁਕਾਨਦਾਰ ਨੂੰ
ਉਹ ਕਰਦੇ ਨੀ ਉਹ ਨਹੀਂ ਕਰਦੇ ਨੀ ਪਹਿ ਗੱਲ ਤਾਂ ਕਰ ਕਈ ਨਹੀਂੀ ਕਿ ਤੁਸੀਂ ਇਹ ਕਰਤਾ ਤੁਸੀਂ ਕਰਤਾ ਚਾਹੇ ਕੁਛ ਵੀ ਨਾ ਕਰਿਆ ਹੋਏ
ਬਿਲਕੁਲ ਬਿਲਕੁਲ ਟੈਗ ਵੀ ਲੱਗ ਹੁੰਦੇ ਆ ਤਾਂ ਵੀ ਕਹਿ ਦੇਣਗੇ ਜੀ ਅਸੀਂ ਨੀ ਕਰਨਾ ਕਈ ਸ਼ ਕਈ ਦੁਕਾਨਾਂ ਵੱਲੋਂ ਤਾਂ ਲਿਖ ਕੇ ਲਗਾਇਆ ਹੋਏਆ ਨੋ ਰੇਤੁਰਨ ਸਮਾਨ ਬਦਲਿਆ ਨਹੀਂੀ ਜਾਏਗਾ ਹਨਾ ਸਭ ਕੁਛ ਪਰ ਨਲਾਈਨ ਦਾ ਇਹ ਹੁੰਦਾ ਕਿ ਉਹਨਾਂ ਦੇ ਸੱਤ ਦਿਨ ਦਾ ਇੱਕ ਪ੍ਰੋਸੈਸ ਹੁੰਦਾ ਕਿ ਉਹ ਕਹਿੰਦੇ ਆ ਕਿ ਤੁਸੀਂ ਆਓ ਤੇ ਤੁਹਾਨੂੰ ਚੀਜ਼ ਨਹੀਂ ਪਸੰਦ ਹੈਗੀ ਤੁਸੀ ਵਾਪਿਸ ਕਰ ਸਕਦੇ ਹੋ ਜਾਂ ਬਦਲਵਾ ਵੀ ਸਕਦੇ ਹੋ ਫਿਰ ਉੱਥੇ ਵਧੀਆ ਲੱਗਦਾ ਹੈ
ਇਹ ਉਹੀ ਹੈ ਨਾ ਕਈ ਵਾਰ ਪਰ ਨਾ ਜੇ ਅੱਛੀ ਸਾਈਟਸ ਤੇ ਤੁਸੀ ਜਾਓ ਨਾ ਫੇਰ ਹੈ ਹੋ ਮੈਂ ਬ ਜੇ ਤੁਸੀਂ ਆਵੇ ਤੁਸੀਂ ਹਹ
ਹਮ ਉਹ ਤਾਂ ਹੈ ਦੇਖੋ ਵਧੀਆ ਸਾਈਟ ਸੇ ਹੀ ਮੰਗਉਣਾ ਚਾਹੀਦਾ ਹੈਗਾ ਸਾਰਾ ਕੁਛ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਉਹ ਸਭ ਕੁਛ ਤੁਹਾਨੂੰ ਦੱਸਦੇ ਆ ਸਭ ਕੁਛ ਕਰਦੇ ਹੈ ਉਹਨਾਂ ਦਾ ਤਾਂ ਦੇਖੋ ਵਧੀਆ ਹੀ ਹੈਗਾ ਮੇਰੀ ਬੇਟ ਦੇ ਆ ਗਏ ਸੀ ਟੋਪ ਤੁਸੀਂ ਮੰਨੋਗੇ ਮੈਂ ਪੰਜ ਵਾਰੀ ਬਦਲਵਾ ਕੇ ਛੇਵੀਂ ਵਾਰ ਉਹਨੂੰ ਲੈਕੇ ਦਿੱਤੇ ਆ ਔਰ ਕੋਈ ਟੈਸ਼ਨ ਨੀ ਹਾਂਜੀ ਹਾਂਜੀ ਕੋਈ ਟੈਸ਼ਨ ਹੀ ਨੀ ਮੇਰੇ ਮੇਰੇ ਸੱਸ ਬੋਲ ਰਹੇ ਸੀ ਕਹਿੰਦੇ ਤੂੰ ਕੀ ਕਰੀ ਜਾ ਵਈ ਏਦਾਂ ਪੈਸੇ ਨੀ ਵਾਪਸ ਆਉਣਗੇ ਤੇ ਮਾਰਾ ਮੈਂ ਕਿਹਾ ਮੰਮੀ ਪੈਸੇ ਵਾਪ ਪਸਾਾਨਗੇਏ ਤੇ ਮੈਂ ਵਾਪਿਸ ਕਰ ਰਹੀ ਹਾਂ ਉਹ ਖੁਸ਼ੀ ਖੁਸ਼ੀ ਘਰੋਂ ਲੈ ਕੇ ਜਾਣਗੇ ਖੁਸ਼ੀ ਖੁਸ਼ੀ ਘਰ ਦੇ ਕੇ ਜਾਣਗੇ ਤੁਸੀਂ ਫਿਕਰ ਨਾ ਕਰੋ ਕਹਿੰਦੇ ਹਾਂ ਹਾਂ ਮੈਂ ਕਿਹਾ ਤੁਸੀਂ ਉਹ ਬਜ਼ੁਰਗ ਆ ਨਾ ਉਹਨਾਂ ਨੂੰ ਪਤਾ ਨੀ ਕੰਮ ਕੀਤੇ ਹੀ ਨੀ ਹੈ ਉਹਨਾਂ ਵਾਸਤੇ ਨਵਾਂ ਸੀ ਉ ਨਾ ਕੀ ਤੂੰ ਪੈਸੇ ਖਰਾਬ ਕਰੀ ਜਾ ਰਹੀ ਹੈ ਮੈਂ ਕਿਹਾ ਮੰਮੀ ਮੈਂ ਪੰਜ ਵਾਰੀ ਬਦਲਾ ਛੇ ਵਾਰੀ ਬਦਲਾ ਜਦ ਤੱਕ ਮੇਰੀ ਤਸੱਲੀ ਨੀ ਨਾ ਇਹ ਕੁਛ ਨੀ ਕਹਿਣਗੇ ਮੈਂ ਕਿਹਾ ਆਪਾਂ ਬਾਹਰ ਜਾਂਨੇਂ ਹਾਂ ਨਾ ਛੱਤੀ ਤਰ੍ਹਾਂ ਦੇ ਮੂੰਹ ਬਣਾਉਂਦੇ ਆ ਕਿ ਕਿਉਂ ਵਾਪਿਸ ਕਰ ਉਓਧਰੋਂ ਕਿ ਅੱਛਾ ਵਾਪਿਸ ਕਰਨ ਜਾਓ ਨਾ ਕੁਛ ਪਸੰਦ ਵੀ ਨੀ ਆ ਹੁੰਦਾ
ਨਹੀਂ ਆਂਦਾ ਮੇਰੇ ਨਾਲ ਵੀ ਐਵੇਂ ਹੁੰਦਾ ਕਿਉਂਕਿ ਆਪਾਂ ਜੋ ਚੀਜ਼ ਪਸੰਦ ਕੀਤੀ ਹੋਈ ਹੈ ਨਾ ਉਹ ਉਸ ਪਾਂ ਫੇਰ ਆਪਾਂ ਨੂੰ ਕੋਈ ਚੀਜ਼ ਲੱਗਦੀ ਆ ਦੁਕਾਨ ਤੇ ਪਤਾ ਨੀ ਕਿ ਮੈਂ ਆਪਣਾ ਜਿਵੇਂ ਸਾਈਕੋਲੋਜਕਲੀ ਆਪਣਾ ਮਾਈਡ ਸੈਟ ਹੋ ਜਾਂਦਾ ਨਾ ਵੀ ਇਸ ਤੋਂ ਅੱਛਾ ਤਾਂ ਕੁਛ ਸੀ ਨੀ ਉੱਥੇ ਤੇ ਉਹ ਪਸੰਦ ਹੀ ਨਹੀਂੀ ਆਉਂਦਾ ਫਿਰ ਹਮ ਨਹੀਂ ਠੀਕ ਹੈ ਔਨਲਾਈਨ ਦਾ ਆਪਣਾ ਹੈ ਫਲਾਈਨ ਦਾ ਆਪਣਾ ਹੈ ਫਾਇਦਾ
ਬਿਲਕੁਲ ਬਿਲਕੁਲ ਦੋਨਾਂ ਦੇ ਹੀ ਹੈ ਕਈ ਵਾਰੀ ਟਾਈਮ ਦੇ ਹਿਸਾਬ ਨਾਲ ਨਲਾਈਨ ਚੰਗਾ ਲੱਗਦਾ ਕ ਟਾਈਮ ਦੇ ਹਿਸਾਬ ਨਾਲ ਫਲਾਈਨ ਚੰਗਾ ਲੱਗਦਾ ਹੈ ਜਿਸ ਤਾਂ ਹੁਣ ਕੋਈ ਘਰ ਚ ਵਿਆਹ ਸ਼ਾਦੀ ਹੈ ਕੋ ਫੰਕਸ਼ਨ ਹੈ ਫਿਰ ਤਾਂ ਬੰਦਾ ਕਹਿੰਦਾ ਫਲਾਈਨ ਜਾਓ ਆਪਣੀ ਅੱਖਾਂ ਨਾਲ ਦੇਖ ਕੇ ਪਸੰਦ ਕਰਕੇ ਆਓ ਕਿਉਂਕਿ ਕਈ ਵਾਰੀ ਹੁੰਦਾ ਫੋਟੋ ਦੇ ਵਿੱਚ ਖੁਸ਼ ਦੀ ਆਉਂਦੇ ਹੈ ਆਉਂਦਾ ਕੁਛ ਹੈ ਕਈ ਵਾਰੀ ਉੱਥੇ ਕੱੜਾ ਕੁਛ ਲਿਖਿਆ ਹੁੰਦਾ ਆਉਂਦਾ ਕੁਛ ਹੈ ਇਸ ਲਈ ਉਦੋਂ ਤਾਂ ਫੇਿਰ ਬੰਦਾ ਕਰਦਾ ਬਾਅਦਸ਼ਾਏ ਆਪ ਨਾ ਰਾਾਮਨਾਥ ਸੱਲਨਾ ਸਮਾਨ ਲੈ ਕੇ ਆਏ ਮੈਂ ਤਾਂ ਕਹਿੰਦੀ ਹ ਸਭ